ਸਤਿ ਸ੍ਰੀ ਅਕਾਲ ਜੀ।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
ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ?
ਬਸ ਵਧੀਆ ਵਧੀਆ। ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰ ਲੀਏ ਬੜੇ ਦਿਨ ਹੋ ਗਏ ਗੱਲ ਈ ਨੀ ਕੀਤੀ ਸੀ।
ਜੀ ਜ਼ਰੂਰ ਮੈਂ ਵੀ ਯਾਦ ਕਰ ਰਹੀ ਸੀ। ਬਸ, ਟਾਈਮ ਈ ਨੀ ਲੱਗਿਆ
ਅੱਛਾ ਅੱਛਾ ਮੈਂ ਕਿਹਾ ਚਲੋ ਹੁਣ ਬੱਚਿਆਂ ਨੂੰ ਲੈ ਕੇ ਏ ਸੀ ਬੱਚਿਆਂ ਨੂੰ ਥੋੜ੍ਹਾ ਪੜ੍ਹਾ ਰਹੀ ਸੀ। ਹੋਬੀਜ਼ -ਹੂਬੀਜ਼ ਬਾਰੇ ਮੈਂ ਕਿਹਾ ਚਲੋ ਤੁਹਾਡੀ ਹੋਬੀਜ਼ ਪੁੱਛ ਲੀ- ਕੀ ਹੈ?
ਮੇਨਲੀ ਤਾਂ ਮੈਨੂੰ ਗਾਰਡਨਿੰਗ ਦਾ ਜਿਆਦਾ ਸ਼ੌਂਕ ਆ।
ਅੱਛਾ ਗਾਰਡਨਿੰਗ ਦਾ ਸ਼ੌਕ ਐ। ਅੱਛਾ ਚਲੋ ਨਹੀਂ ਗਾਰਡਨਿੰਗ ਦਾ ਹੋਬੀਜ਼ ਦਾ ਤਾਂ ਬਹੁਤ ਸ਼ੌਕ- ਮਤਲਬ ਵਧੀਆ ਤੁਹਾਡਾ ਹੋਬੀਜ਼ ਦਾ ਸ਼ੌਕ ਐ ਵਾਲਾ।
ਹਮ ਹਮ ਬਚਪਨ ਤੋਂ ਹੀ ਨਾ ਬਸ ਮੇਰੇ ਮਦਰ ਨੂੰ ਮਤਲਬ ਬਹੁਤ- ਪਸੰਦ ਸੀ ਮੇਰੇ ਮਦਰ- ਕਰਦੇ ਰਹਿੰਦੀ ਸਾਡੇ ਘਰ, ਮਤਲਬ- ਅਸੀਂ ਅਲੱਗ ਤੋਂ ਈ ਇੱਕ ਬਿਸਵੇ ਦਾ ਏਰੀਆ ਛੱਡਿਆ ਹੋਇਆ ਹਨਾ। ਤੇ ਔਥੇ ਮਤਲਬ ਕਰਦੇ ਈ ਆਂ ਅਸੀਂ, ਪੰਜਾਹ ਕੂ ਗਜ ਦਾ ਏਰੀਆ ਹੈਗਾ ਤੇ- ਤੇ ਅਸੀਂ ਮਤਲਬ ਕਰਦੇ ਈ ਮੇਰੇ ਮਦ ਤੇਨੂੰ ਮੈਂ ਬਚਪਨ ਤੋਂ ਈ ਦੇਖਿਆ ਕਰਦੇ ਹੋਏ, ਫੇਰ ਮੈਨੂੰ ਵੀ ਸ਼ੌਂਕ ਹੋ ਗਿਆ ਦੇਖ
ਔਕੇ-ਔਕੇ ਅ ਸਗੋਂ ਵਧੀਆ ਗੱਲ ਯਾਂ ਘਰੇ ਸਾਰਾ ਕੁਛ ਲਗਾਣਾ, ਤਾਜ਼ਾ ਸਾਰਾ ਕੁਛ। ਹਨਾ ਫਰੂਟ ਕੀ, ਸਬਜੀਆਂ ਕੀ, ਆ ਵੀ ਵਧੀਆ ਰੈੰਦਾ ਐ ਐਦੇ ਵਿੱਚ।
ਮਤਲਬ ਅਨਾਰ ਮਤਲਬ ਏ ਪੌਦੇ ਸਾਡੇ ਘਰ ਲੱਗੇ ਹੋਏ ਨੇ। ਏ ਲੱਗਦੇ ਨੀ ਘਰ ਈ ਲੱਗਦੇ ਏ। ਹੰ, ਔ ਤੋਂ ਇਲਾਵਾ ਸਬਜੀਆਂ ਵਗੈਰਾ ਹੋ ਗਈਆਂ ਦੇ ਦੇਖੋ ਵਧੀਆ ਤਾਜੀਆਂ ਸਬਜੀਆਂ ਮਿਲ ਜਾਂਦੀਆਂ ਹਨਾ, ਬਿਨਾਂ ਕੋਈ ਸੱਪਰੇ, ਕੁੱਛ ਕੈਮੀਕਲ ਤੋਂ।
ਹਾਂਜੀ, ਬਿਲਕੁਲ-ਬਿਲਕੁਲ ਨਾਲੇ ਦੇਖੋ ਵਧੀਆ ਗੱਲ ਐ ਕਿਉਂਕਿ ਇਦੇ ਵਿੱਚ- ਤੁਆਨੂੰ ਫਰੈਸ਼ ਘਰੇ ਘਰ ਦਾ ਈ ਸਮਾਨ ਸਾਰਾ ਮਿਲ ਰਿਐ। ਜਿਵੇਂ ਬਾਰ ਹੁਨ ਕਿੰਨੀਆਂ ਚੀਜਾਂ ਔ ਨੇ ਮਿਲਾਵਟੀ ਨੇ- ਜਾਂ ਇੰਜੈਕਸ਼ਨ ਨੇ ਉ ਚੀਜ਼ਾਂ ਸੇਫ਼-ਸਈ ਵੀ ਨੀਂ ਹੈਗੀਆਂ ਬੱਚਿਆਂ ਲਈ ਵੀ। ਇਜ਼ ਸਗੋਂ ਵਧੀਆ ਗੱਲ ਐ ਤੁਹਾਡੇ ਇੱਥੇ ਘਰੇ ਈ ਸਾਰਾ ਕੁਛ ਲੱਗ- ਦਾ ਤੁਸੀਂ ਤੁਸੀਂ ਜਦੋਂ ਮਰਜ਼ੀ ਤੋੜੋ, ਕੱਟੋ, ਫਰੈਸ਼ ਬਨਾਓ। ਖਾਓ।
ਹਾਂਜੀ, ਉਦੋਂ ਨਾ ਟੇਸਟ ਵੀ ਅਲੱਗ ਹੁੰਦਾ ਬਹੁਤ ਦੇਖੋ ਆਪਾਂ ਮਾਰਕੀਟ ਤੋਂ ਲੈ ਕੇ ਆਂਦੇ ਆ ਹਨਾ ਬੇਈ ਹੁੰਦੀ ਆ ਮਤਲਬ- ਐਵੇਂ ਵੀ ਹੁੰਦਾ ਵੀ ਕਈ ਵਾਰ ਸਟੋਰ ਚੋ ਆਈ ਹੁੰਦੀ ਐ। ਲੱਗਦੀ ਤਾਂ ਫਰੈਸ਼ ਹੁੰਦੀ ਹੈ ਬਟ ਫਿਰ ਬਾਅਦ ਚ ਜਦੋਂ ਲੇ ਕੇ ਆਉ ਘਰ ਥੋੜੀ ਦੇਰ ਬਾਅਦ- ਵੀ ਉਹ ਹੋ ਜਾਂਦੀ ਐ ਨਾ ਬੇਈ ਵੇਈ ਜੀ ਲੱਗਣ ਲੱਗ ਜਾਂਦ
ਜਿਹੜੀ ਫਰੈਸ਼ ਲੈ ਕੇ ਆਓ ਨਾ ਔਨੂੰ ਤੁਸੀਂ ਰੱਖੋ ਔਨੂੰ ਕੁਛ ਨੀ ਹੋਏਗਾ। ਜਿਵੇਂ ਤੁਸੀਂ ਕਹਿ ਰਹੇ ਹੋ ਨਾ ਐਂ ਏਦਾਂ ਹੁੰਦਾ ਯਾ
ਹੰ ਉਹੀ ਐ ਨਾ ਵੀ ਚਲੋ ਟੇਸਟ ਵੀ ਬਹੁਤ ਵਧੀਆ ਹੁੰਦਾ ਔਨਾਂ ਦਾ
ਬਿਲਕੁਲ- ਬਿਲਕੁਲ। ਮੈਂ ਤਾਂ ਬਸ ਉਹਨਾ ਬੱਚਿਆਂ ਨਾਲ ਬੈਠੀ ਸੀ। ਮੈਂ ਕਿਹਾ ਚੱਲੋ ਹੋਬੀਜ਼ ਵਗੈਰਾ ਦੇਖ ਛੁੱਟੀਆਂ ਨੇ ਬੱਚਿਆਂ ਨਾਲ ਏਦਾਂ ਹੀ ਟਾਈਮ ਸਪੈਂਡ ਕੀਤਾ ਜਾਂਦਾ ਆ।
ਇਹਨਾਂ ਨੂੰ ਵੀ ਛੋਟੇ ਮੋਟੇ ਮਤਲਬ ਹਾਂ ਗਮਲੇ ਵਗੈਰਾ ਕੁੱਛ, ਥੋੜੇ ਛੋਟੇ ਮੋਟੇ ਪੌਟ ਰਖਵਾਓ ਇਹਨਾਂ ਨੂੰ ਸਿਖਾਓ ਵੀ ਹਾਂ ਮਿੱਟੀ ਪਾਉਣ ਬੱਚੇ।
ਹਾਂਜੀ ਹਾਂਜੀ ਅਸੀਂ ਆਪ ਲਗ ਹਾਂ, ਲਗਾਏ ਦੇ ਆ ਅਸੀਂ ਘਰ ਕਰ ਰਹੇ ਨਾ ਆਪਣੇ ਘਰ ਦੇ ਬਾਹਰ। ਉੱਥੇ ਅਸੀਂ ਲਗਾਏ ਦੇ ਨੇ ਛੋਟੇ ਛੋਟੇ ਪਲਾਂਟ। ਬੱਚੇ ਉਹ ਲਗਾ ਕੇ ਬੱਚਿਆਂ ਨੇ ਆਪ ਲਗਾਏ ਦੇ ਨੇ ਉਹ ਆਪ ਹੀ, ਖੋਦ ਕੇ ਕਿਸ ਸਕੂਲ ਵਗੈਰਾ ਚ ਐਕਟੀਵਿਟੀ-ਥ ਕਰਾਂਉਂਦੇ ਆ ਨਾ, ਤੇ ਘਰੇ ਆ ਕੇ ਇਹਨਾਂ ਨੂੰ ਐਕਸਪੈਰੀਮੈਂਟ ਕਰਨੇ ਹੁੰਦੇ ਨੇ, ਤੇ ਮੈਂ ਕਿਹਾ ਚਲੋ ਕੋਈ ਗੱਲ ਨੀ ਉਹੀ ਪੁੱਛ ਰਹੀ ਸੀ। ਅਹ ਮੇਰੇ ਮਤਲਬ ਬੇਟੀ ਨੂੰ ਜ਼ਿਆਦਾਤਰ ਵੀ ਏਦਾਂ ਆ ਗਾਰਡ, ਿਨਦ ਦਾ ਹੀ ਬਹੁਤ ਜ਼ਿਆਦਾ ਸ਼ੌਕ ਆ। ਨੀ ਮੰਮਾ ਤੁਹਾਡਾ ਮੈਂ ਕਿਹਾ ਮਿੰਨ ਤਾਂ ਬੁੱਕਸ, ਪੜ੍ਹਨੀਆਂ ਪਸੰਦ ਹੈ ਬੁੱਕ, ਆਕਸੀਜਨ ਦੀ ਰੇੜ, ਕਰਨੀਆਂ, ਹਾਂਜੀ।
ਬੁੱਕਸ ਦਾ ਵੀ ਵਧੀਆ ਕਿਸ ਤਰ੍ਹਾਂ ਦੀਆਂ ਬੁੱਕਸ ਪੜ੍ਹਦੇ ਹੋ ਤੁਸੀਂ?
ਹਾਂਜੀ ਬੁੱਕਸ ਦਾ ਬੁੱਕਸ ਦਾ ਇੱਦਾਂ ਰਹਿੰਦਾ ਹੈ ਕਿ ਤੁਸੀਂ ਬੁੱਕਸ ਦੇ ਵਿੱਚ ਸੌ ਚੀਜ਼ਾਂ ਨਵੀਆਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਨੇ ਪੜ੍ਹਨ ਨੂੰ ਮਿਲ ਨੇ ੋੜਾ ਦਿਮਾਗ ਥੋੜਾ ਤੇਜ਼ ਰਹਿੰਦਾ ਹੈ ਨਾ, ਸਾਡਾ ਥੋੜ੍ਹਾ ਵੇ ਵੀ ਚੇਂਜ ਹੁੰਦਾ ਹੈ ਗੱਲ ਕਰਨ ਦਾ ਅਸੀਂ ਕਿਵੇਂ ਗੱਲ ਕਰਦੇ ਹਾਂ ਕਿਵੇਂ ਨਹੀਂ ਕਰਦੇ ਹਾਂ। ਬੁਕਸ ਦੇ ਨਾਲ ਬਹੁਤ ਬਹੁਤ ਸਾਡੇ ਬੈਨੀਫਿਟ
ਨੌਲੇਜ ਮਿਲਦੀ ਹੈ, ਸਹੀ ਗੱਲ ਹੈ। ਅਸੀਂ ਵੀ ਜਦੋਂ ਸਕੂਲ ਜਾਂਦੇ ਸੀ ਸਕੂਲ ਟਾਈਮ ਕਾਲਜ ਟਾਈਮ ਉੱਥੋਂ ਲਾਇਬ੍ਰੇਰੀ ਤੋਂ ਇਸ਼ੂ ਕਰਵਾ ਕੇ ਲੈ ਕੇ ਆਉਦੇ ਸੀ ਬੁੱਕਸ ਪੜ੍ਹਦੇ ਸੀ ਕਹਾਣੀਆਂ ਨਾਵਲ ਵਗੈਰਾ ਪੜ੍ਹਦੇ ਰਹਿੰਦੇ ਹੁੰਦੇ ਸੀ।
ਹਾਂਜੀ-ਹਾਂਜੀ, ਉਹ ਤਾਂ ਗੱਲ ਹੈਗੀ ਆ, ਉਹੀ ਨਾ ਫਿਰ ਹੁਣ ਕਿੱਥੇ ਟਾਈਮ ਮਿਲਦਾ। ਮੈਂ ਕਿਹਾ ਚਲੋ ਹੁਣ, ਬੱਚੇ ਵੀ ਫ੍ਰਰੀ ਹੈਗੇ ਨੇ, ਤੇ ਨਾਲ ਨਾਲ ਮੈਂ ਕੇ ਥੋੜਾ ਜਿਹਾ ਮੈਂ ਵੀ ਬੁੱਕਸ ਵਗੈਰਾ, ਮੇਰੇ ਕੋ ਤਾਂ ਬਥੇਰੀਆਂ ਬੁੱਕਸ ਪਈ ਦੀਆਂ ਨੇ ਬਸ ਟਾਈਮ ਹੀ ਨਹੀਂ ਮਿਲਦਾ।
ਹੂ ਹੂ ਹੂ
ਟਾਇਮ ਕੱਢੀ ਆਪਣੇ ਲਈ ਥੋੜਾ ਜਿਹਾ ਬੁੱਕਸ ਕੱਢੀ ਹੋਈ ਮੈਂ ਥੋੜਾ ਸ਼ਡਿਊਲ ਵੀ ਬਣਾ ਰਹੀ ਸੀ। ਥੋੜਾ ਸੈਟਅਪ ਵੀ ਕਰਦੀ ਪਈ ਸੀ ਮੈਂ ਬੁਕਸ। ਹਾਂ ਮੈਂ। ਚਲੋ ਮੈਂ ਮਾਰਕੀਟ ਵੀ ਜਾਂਦੀ ਆ ਅੱਜ ਤੁਹਾਨੂੰ ਪਤਾ ਹੀ ਅੱਜ ਕੱਲ ਬੁੱਕਸ ਵੀ ਕਿੰਨੀਆਂ ਸੋਹਣੀਆਂ ਸੋਹਣੀਆਂ ਆਈ ਦੀਆਂ ਨੇ ਨੋਵਲਸ ਵੀ ਕਿੰਨੇ ਪਿਆਰੇ ਪਿਆਰੇ ਆਏ। ਅ
ਵੈਸੇ ਏ ਮਤਲਬ। ਹੁੰਦੀਆਂ ਹਨਾ।
ਬਹੁਤ ਬਹੁਤ ਹਰ ਇੱਕ ਤਰ੍ਹਾਂ ਦੀ ਦੇਖੋ ਪੜ੍ਹਨੀ ਹੈ ਬੁੱਕਸ ਅਸੀਂ ਨਾ ਰੀਡ ਕਰਨੀ ਹੈ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ ਭਾਵੇਂ ਤੁਸੀਂ ਕਹਾਣੀਆਂ ਲੈ ਲਓ ਨੋਵਲਸ ਲੈ ਲਓ ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਹੋ ਨਾ ਕੁਕਿੰਗਸ ਦੀਆਂ ਵੀ ਅੱਜ ਕੱਲ੍ਹ ਇੰਨੀ ਸੋਹਣੀ ਸੋਹਣੀ ਬੁੱਕਾਂ ਆਈ ਦੀਆਂ ਨੇ। ਇਨਾ ਪਿਆਰਾ ਪਿਆਰਾ ਚੀਜ਼ਾਂ ਹੁੰਦੀਆਂ ਨੇ ਲਿਖੀਆਂ ਹੁੰਦੀਆਂ ਨੇ ਇੰਨੀਆਂ ਵਧੀਆ ਵਧੀ ਡਿਸ਼ਿਸ ਹੁੰਦੀਆਂ ਨੇ ਹੋਰ ਤਾਂ ਤੁਹਾਨੂੰ ਉਓਦਾਂ ਦਾ ਅਸੀਂ ਫੋਨ ਤੋਂ ਦੇਖ ਸਕਦੇ ਹਾਂ ਨਾ ਬਟ ਉਹਦੇ ਵਿੱਚ ਇਹ ਪੁਆਇੰਟ ਹੈਗਾ ਕਿ ਤੁਸੀਂ ਪੜ੍ਹ ਸਕਦੇ ਹੋ ਪੜ੍ਹ ਪੜ੍ਹ ਕੇ ਤੁਸੀਂ। ਬਣਾਉਣੀ ਆਪਣੀ ਡਿਸ਼ਿਿਸ ਕਰਨੀਆਂ ਉਹ ਵੀ ਬਹੁਤ ਵਧੀਆ ਲੱਗਦਾ ਆ